ਹਾਂਜੀ ਸਸ੍ਰੀ ਅਕਾਲ
ਸਸ੍ਰੀ ਅਕਾਲ
ਹੋਰ ਕੀ ਹਾਲ ਐ
ਹਾਂ ਠੀਕ ਐ, ਭਾਜ਼ੀ ਕਿੱਥੇ ਗਏ
ਭਾਜੀ ਗਏ ਆ ਸਹੁਰੇ ਆਪਣੇ
ਅੱਛਾ- ਅੱਛਾ ਤੁਸੀਂ ਆਏ ਹੀ ਨਾ ਸਾਡੇ ਕੋਲ ਇੱਥੇ
ਨਹੀ ਆਏ ਨੀ, ਅਜੇ ਅਸੀ ਬਾਹਰ ਗਏ ਹੋਏ ਆਂ
ਅੱਸ਼ੇਆ।
ਊ
ਏਨੀ ਤੁਸੀਂ ਪੈਲੇ ਇੱਕ ਵਾਰੀਂ ਆਏ ਨੀ ਸਾਡੇ ਘਰ ਜਦੋਂ
ਹਾਂਜੀ।
ਓ ਜਦੋਂ ਨਹਿਰ ਜੀ ਬਣਨੀ ਹੁੰਦੀ ਹੀ।
ਹਾਂਜੀ-ਹਾਂਜੀ
ਹਾਂ ਤੇ ਓਈ ਤੇ ਅੱਜ ਮੈਂ ਉੱਧਰ ਗਿਆ ਹੀ ਆਪਣੇ ਉੱਧਰ ਤੇ ਓ ਥੇ ਤੇ ਸੜਕ ਜੀ ਬਣਾਉਣ ਡੇ ਅੱਧੀ ਕ ਬਣਾ ਕੇ ਛੱਡਤੀ ਹੀ।
ਅੱਛਾ।
ਤੇ ਤੁਸੀਂ ਜਦੋਂ ਆਏ ਉਦੋਂ ਤੇ ਓਦਾਂ ਦਾ ਕੁਛ ਨੀ ਪਰ ਹੁਣ ਨਹਿਰ ਜੀ ਬਣ ਗਈ ਆ ਤੇ ਓਥੋਂ ਦੀ ਪੁੱਲ ਜਾ ਕੱਢਿਆ ਵਾ
ਹਾਂਜੀ।
ਓ ਕੱਚਾ ਜਿਆ ਉਥੋਂ ਮੋਟਰਸਾਈਕਲ ਨਗਵਾਣਾ ਈ ਬੜਾ ਔਖਾ ਹੁੰਦਾ।
ਹਾਂਜੀ।
ਓਹੀ ਐ ਮੈਂ ਚਲ ਗਿਆ ਹੀ ਸਾਡਾ ਭਰਾ ਪੂਰਾ ਹੋ ਗਿਆ ਹੀ।
ਹਾਂਜੀ।
ਆ ਤੇ ਓਧਰ ਚਲੇ ਗਏ ਹੀ।
ਹਾਂਜੀ।
ਤੇ ਮੀਨੇ ਕ ਬਾਦੋਂ ਅਸੀਂ ਆਏ ਹਾਂ ਤੇ
ਅੱਛਾ।
ਓਦੇ ਬਾਦ ਆਪਣਾ ਹਾਂ ਕਿਤੇ ਤੇ ਚਲੋ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਹੀ ਪੀਂਦਾ।
ਹਾਂਜੀ।
ਤੇ ਓਹੀ ਥੋੜਾ ਸਵੇਰੇ ਈ ਚਕੇ ਹੀ। ਓਧਲ ਵੱਲ
ਹਾਂਜੀ।
ਓਧਰੋਂ ਮੇਲ ਜੁਲ ਕੇ ਤੇ ਫੇਰ ਹਾਏ ਉਧਰੋਂ ਗਰਮੀ ਬੜੀ ਪੈਂਦੀ ਤੇ ਤੁਹਾਡੇ ਉੱਥੇ
ਹਾਂਜੀ ਗਰਮੀ ਤਾਂ ਬੋਤ ਆ ਇੱਥੇ ਵੀ ਬੋਤ ਗਰਮੀ
ਅੱਛਾ-ਅੱਛਾ ਬੋਤ ਜਾਦਾ ਮੀਂਹ ਮਾ ਤੇ ਵਾਰਦੇ ਨੀ ਆ ਬੋ
ਹਾਂ ਓਹੀ ਆ ਨਾ ਮੀਂਹ ਨੂੰ ਡਿੱਗਦੇ ਰਈਦਾ ਮੀਂਹ ਪੈਂਦਾ ਨੀ ਆ ਮੀਂਹ ਪਵੇ ਤੇ ਥੋੜਾ ਜਾਨ ਸੌਖੀ ਹੋਵੇ ਮੀਂਹ ਪੈਂਦੇ ਨੀ ਆ ਹਾਂਜੀ
ਤੇ ਓਹੀ ਤੇ ਕੈਂਡੇ ਵੀ ਇੱਥੇ ਵੀ ਮੀਹ ਬੋਤ ਮਤਲਬ ਵੜਦਾ ਉਰਦਾ ਨੀ ਬੱਦਲ ਬੋਤ ਹੋ ਜਾਂਦਾ ਪਰ ਲੰਘ ਜਾਂਦਾ।
ਹਾਂਜੀ। ਹਾਂਜੀ ਪਤਾ ਨੀ ਕਦੋਂ ਰੱਬ ਨੂੰ ਤਰਸ ਓਣਾ ਸਾਡੇ ਤੇ ਹਾਂ
ਵੇਖੋ ਹੁਣ ਗਾਰੀ ਕੀ ਹੁੰਦਾ
ਹਾਂਜੀ।
ਅਹੀ ਤੇ ਓਧਰ ਤੇ ਓਧਰ ਆਪਣੇ ਜਿੱਥੇ ਮੈਂ ਕਿਆ ਹੀ
ਹਾਂ
ਓਥੇ ਤੇ ਚਲੋ ਸਵੇਰੇ ਨੀ ਤੇ ਸ਼ਾਮ ਨੂੰ ਵਰ ਜਾਂਦਾ ਸ਼ਾਮ ਨੂੰ ਓਦਾ ਸਵੇਰੇ ਵਾਰ ਜਾਂਦਾ ਏ। ਤੇ ਓਥੇ ਤੇ ਮੌਸਮ ਬੋਤ ਸਈ ਸੀ।
ਹਾਂਜੀ।
ਬ ਇਧਰ ਨਾ ਜਦੋਂ ਆਏ ਤੇ ਫੇਰ ਓਧਰੋਂ ਫੇਰ ਆਪਣੀ ਕੁੜੀ ਖੋ ਕੇ ਆਏ।
ਅੱਛਾ।
ਹਾਂ ਓਨਾਂ ਦਾ ਵੀ ਓਹੀ ਮਤਲਬ ਓਦਾਂ ਈ ਸਿਸਟਮ ਰਿਆ ਬੱਦਲ ਔਨਦਾ ਹੀ ਪਰ ਮੀ ਮਾ ਨਹੀਂ ਵਾਰਦਾ ਹੀ।
ਹੂੰ-ਹੂੰ
ਚਲੋ ਕਿਸ ਤਰ੍ਹਾਂ ਓਥੇ ਓਖੇ ਸੋਕੇ ਹੋਕੇ ਦਿਆ ਮੜੀਆਂ ਲੰਗਾਈਆਂ।
ਹਾਂ
ਤੇ ਵੇਰ ਅਹੀ ਗਾਭਰਏ ਤੇ ਏਥੇ ਆਏ ਤੇ ਏਥੇ ਓਨਾ ਈ ਜਾਦਾ ਬੁਰਾ ਹਾਲ ਆ।
ਹਾਂਜੀ ਸਫ਼ਰ ਠੀਕ ਰਿਆ ਤੁਹਾਡਾ?
ਅ ਸਫ਼ਰ ਦਾ ਕੀ ਆ ਬਸ ਏਦਾਂ ਈ ਲੰਘਦਾ ਰਿਆ ਸਾਨੂੰ ਸੀਟ ਈ ਬੜੀ ਖ਼ਰਾਬ ਜੀ ਮਿਲਗੀ ਤੇ ਏਨੀ ਉਮਰ ਆ ਉੱਤੇ ਵਾਲੀ ਸ਼ੀਰ ਮਿਲਗੀ ਤਤਕਾਲ ਚ ਟਿਕਟ ਕਰਾਈ ਹੀ ਕੀ ਪੇਲੋਂ ਕਰਾਈਏ
ਹਾਂ।
ਤੇ ਪਲਾਨਿੰਗ ਨਾ ਜਾਈਏ ਤੇ ਪੀਲੋ ਕਰਾ ਲਈ ਦੀਆ।
ਹਾਂਜੀ।
ਤੇ ਏ ਤਾਂ ਐਮਰਜੈਂਸੀ ਜਾਣਾ ਪਿਆ।
ਹਾਂਜੀ।
ਤੇ ਤਾਂ ਕਰਕੇ ਓ ਇੱਧਰੋਂ ਸਈ ਮਿਲ ਗਈਆਂ ਸੀ ਤੇ ਉੱਧਰੋਂ ਓਣ ਲੱਗੇ ਸਾਨੂੰ ਬਾਲੇ ਔਖੇ ਹੋਏ।
ਅੱਛਾ ਹਾਂਜੀ-ਹਾਂਜੀ ਓ ਤੇ ਹੈ ਟਿਕਟਾਂ ਸਈ ਹੁਣ ਉਮਰ ਦੇ ਹਿਸਾਬ ਨਾਲ ਥੱਲੇ ਵਾਲੀਆਂ ਮਿਲਣ ਤੇ ਠੀਕ ਰੈਂਦਾ ਤੇ ਇਤਰ੍ਹਾਂ ਫੇਰ ਹੁਣ ਉਮਰ ਹੋਜੇ ਚੜਿਆ ਨੀ ਜਾਂਦਾ ਉਤਲੀਆਂ ਸੀਟਾਂ ਪਰ ਨਈ ਦੇਣੀਆਂ ਚਾਈਦੀਆਂ ਪਤਾ ਨੀ ਕਿਉਂ ਦੇ ਦਿੰਦੇ ਆ ਉਮਰ ਦੇ ਹਿਸਾਬ ਨਾ-ਨਾ ਉਨਾਂ ਨੂੰ ਆਪ ਈ ਨਈ ਦੇਣੀਆਂ ਚਾਈਦੀਆਂ।
ਕੋਈ ਆ ਨਾ ਅਸੀਂ ਬਰੋਕਰ ਕਰਾਈਆਂ ਹੀ ਨਾ।
ਹਾਂਜੀ ਨਈ ਬਰੋਕਰਾਂ ਨੂੰ ਵੀ ਵੇ ਖਣਾ ਚਾਈਦਾ ਵੀ ਇੰਨੀ ਉਮਰ ਆ ਤੇ ਅਸੀਂ ਹੁਣ ਆ ਸੀਟ ਤੇ ਨਾ ਦੇਈਏ।
ਹਾਂਜੀ ਓਹੀ ਤਾਂ ਗੱਲ ਆ ਪਰ ਚਲੋ ਇੱਕ ਇੱਕ ਦਿਹਾੜੀ ਸਾਡੀ ਲੰਘੀ ਸੀ ਇੱਕ ਰਾਤ
ਹਾਂਜੀ।
ਪੁੱਛਣਾ ਹੋਇਆ ਕੀ ਜਿੱਦਾਂ ਅਸੀਂ ਬੈਠੇ ਹੀ
ਹੂੰ।
ਵਿਚੇ ਬੋਤ ਬੀਬਾ ਮੁੰਡਾ ਸੀ ਉਨੇ
ਹੂੰ।
ਕਿਆ ਕੀ ਤੁਸੀਂ ਓਥੇ ਚੱਲਜੋ
ਹੂਏ।
ਮਤਲਬ ਮੈਂ ਉੱਥੇ ਚਲ ਜਾ, ਤੁਸੀਂ ਮੇਰੀ ਸੀਟ ਲੱਲੋ ਤੇ ਅੰਟੀ ਨੂੰ ਹੀ ਕੁੜੀ ਉਹ ਆਖਣ ਲੱਗੀ ਕਿ ਅੰਟੀ ਨੂੰ ਮੈਂ ਥੱਲੇ ਵਾਲੀ ਦੇ ਦਿੰਨੀ ਆ।
ਹਾਂਜੀ।
ਇੱਕ ਰਾਤ ਤੇ ਲੰਘ ਗਈ ਚੰਗੀ ਭਲੀ। ਚਲੋ ਦੂਜੀ ਵੀ ਕਿ ਚਲੋ ਬਾਰਾਂ ਵਜੇ ਤੀਕਰ ਤੇ ਹਾਂਜੀ।
ਚੰਗੇ ਮਿਲ ਜਾਂਦੇ ਆ, ਚਲੋ ਸਾਥ ਦਿੰਦੇ ਆ, ਵਧੀਆ ਸਫ਼ਰ ਕੱਟਿਆ ਜਾਂਦਾ। ਕਈ ਟੇਡੇ ਮਿਲ ਜਾਂਦੇ ਸਗੋਂ ਫੇਰ ਆਖੇ ਨਹੀਂ ਲੱਗਦੇ।
ਹਾਂਜੀ।
ਹਾਂਜੀ।
ਉਹੀ ਆ ਹੁਣ ਚਲੋ ਜਿੱਦਾਂ ਵੀ ਘਰ ਘੁਰ ਪਹੁੰਚ ਗਏ ਸੀ ਉਹ ਚਲੋ ਅਸੀ ਜਿੱਦਾਂ ਔਖੇ ਸੋਖੇ ਸਮਾਨ ਸਾਡੇ ਕੋਲ ਵਾਧੂ ਹੋ ਗਿਆ ਸੀ।
ਹੂੰ ਹੂੰ।
ਜਦੋਂ ਜਾਈਦਾ ਬਾਹਰ ਤੇ ਕੁਛ ਨਾ ਕੁਛ ਤੇ ਦੇ ਹੀ ਦਿੰਦੇ ਆ।
ਹਾਂਜੀ ਹਾਂ ਉਹ ਤੇ ਹਾਂਜੀ। ਸਮਾਨ ਜਿਆਦਾ ਹੋ ਜਾਂਦਾ ਆਉਣ ਲੱਗੇ।
ਤੇ ਚਲੋ ਜਿੱਦਾ ਹੀ ਆਪਣਾ ਤੇ ਆਉਣ ਤੇ ਤੁਹਾਨੂੰ ਪਤਾ ਹੀ ਆ ਜਿੱਦਾ ਤੁਸੀਂ ਆਏ ਤੇ ਕਿੱਦਾ ਸਾਨੂੰ ਧੰਨ ਹੀ ਤੁਸੀਂ ਆਏ ਤੇ ਤੁਹਾਨੂੰ ਬੱਸਾ ਬਦਲੀ ਕਰਕੇ ਆਉਣਾ ਪੈਂਦਾ।
ਹਾਂਜੀ।
ਓਹੀ ਫਿਕਰ ਲੱਗਾ ਹੀ ਚਲੋ ਗਾੜੀ ਵੀ ਚੰਗੇ ਮਿਲ ਗਏ।
ਹਾਂ।
ਏ ਚਲੋ ਘਰ ਪਹੁੰਚ ਗਏ ਤੇ ਉਹ ਆਪਣੀ ਸਾਡਾ ਸਾਲਾ ਸਾਹਿਬ ਹੈਗਾ। ਉਹਦੀ ਘਰਦੀ ਨੇ ਰੋਟੀ ਰੋਟੀ ਬਣਾ ਕੇ ਸਾਡੇ ਵਾਸਤੇ ਲਿਆਈ।
ਚਲੋ ਚੰਗਾ ਐ ਕਿ ਚਲੋ ਆਏ ਇੰਨੀ ਦੂਰੋਂ ਰੋਟੀ ਪੱਕੀ ਪਕਾਈ ਮਿਲ ਗਈ ਏਨਾ ਹੀ ਬਹੁਤ ਏ।
ਹਾਂ ਚਲੋ ਜਿੱਦਾਂ ਵੀ ਆ, ਤੇ ਓਹੀ ਆ ਕੀ ਸਫ਼ਰ ਜਦੋਂ ਉਦੋਂ ਹੁੰਦਾ ਕਿ ਜਦੋਂ ਘਰ ਪਹੁੰਚ ਜਾਈਏ ਨਾ ਉਦੋਂ ਚੰਗਾ ਲੱਗਦਾ।
ਹਾਂਜੀ ਉਹ ਤੇ ਹੈ ਆਪਾਂ ਕਿਤੇ ਵੀ ਜਾਈਏ ਫੇਰ ਵੀ ਜਿੰਨਾ ਚਿਰ ਘਰ ਨਾ ਮੁੜ ਕੇ ਵਾਪਸ ਆਈਏ ਤੇ ਪਰੇਸ਼ਾਨੀ ਤੇ ਹੋਈ ਜਾਂਦੀ ਆ।
ਹਾਂਜੀ।
ਕਿਸੇ ਦੇ ਘਰ ਰਹਿਣਾ ਥੋੜਾ, ਹੋਈ ਜਾਂਦਾ ਆਪਣੇ ਵਾਂਗੂੰ ਨੀ ਨਾ। ਫਿਰ ਜੇ ਬੇਫ਼ਿਕਰ ਹੋ ਕੇ ਰਹਿੰਦਾ ਐ ਤੇ ਅਗਲੇ ਦੇ ਹਿਸਾਬ ਨਾਲ ਚੱਲਣਾ ਪੈਂਦਾ।
ਹੂੰ ਓਹੀ ਤੇ ਆ।
ਹੂੰ।
ਹਾਂਜੀ, ਉਹੀ ਆ ਮਤਲਬ ਉਹੀ ਫੇਰ ਆਪਣਾ ਏਦਾਂ ਆਏ ਆ ਤੇ ਚਲੋ ਓ ਆਪਣੇ ਸਾਲਾ ਸਾਹਿਬ ਹੈਗੇ ਆ ਨਾ।
ਹਾਂਜੀ।
ਤੁਸੀਂ ਤੇ ਗਏ ਸੀ ਉਹਨਾਂ ਦੇ ਘਰ।
ਅੱਛਾ।
ਤੇ ਉਹ ਫੇਰ ਉਹ ਕਹਿਣ ਲੱਗੇ ਆਪਣੇ ਸਾਲਾ ਸਾਹਿਬ ਦੀ ਘਰਵਾਲੀ ਕੀ ਮਤਲਬ ਅਸੀਂ ਵੀ ਥੋੜ੍ਹਾ ਵਾਂਢੇ ਘੁੰਮ ਆਈਏ। ਤੇ ਅਹੀ ਕਿਹਾ ਕਿ ਜਾਓ ਫਿਰ ਤੁਹੀ ਹੋ ਆਉ ਅਹੀ ਏਨਾ ਘੁੰਮ ਕੇ ਆਏ ਆ। ਰੇਟੀ ਆਏਗੀ ਹ
ਹਾਂਜੀ।
ਤੇ ਉਹ ਫੇਿਰ ਚਲੇ ਗਏ।
ਹਮ।
ਤੇ ਚਲੋ ਜਿੱਦਾਂ ਵੀ ਆਪਣਾ।
ਹਾਂਜੀ।
ਹਾਂ ਉਹੀ ਘਰ ਆ ਆਪਣਾ ਅਸੀ ਸਹੀ ਠੀਕ ਠਾਕ ਆ ਸਾਰੇ ਹੀ।
ਅੱਛਾ। ਹੋਰ ਘਰ ਸਭ ਠੀਕ ਠਾਕ ਸੀ ਛੱਡ ਕੇ ਗਏ ਸੀ ਤੁਸੀਂ।
ਹਾਂਜੀ ਹਾਂਜੀ ਇਹ ਸਭ ਠੀਕ ਇੱਕ ਸਾਡਾ ਡੋਗੀ ਸੀ ਨਾ ਤੁਸੀਂ ਵੇਖਿਆ।
ਹਾਂਜੀ ਹਾਂਜੀ ਵੇਖਿਆ ਸੀ।
ਤੇ ਉਹੀ ਨਾ ਥੋੜਾ ਮਾੜਾ ਹੋ ਗਿਆ ਪਰ ਦੂਜੇ ਆ ਦੀ ਰੋਟੀ ਨਹੀਂੀ ਖਾਂਦਾ।
ਅੱਛਾ। ਚਲੋ ਕੋਈ ਨਾ ਟੈਮ ਪਾਰ ਹੋ ਗਿਆ। ਹਮ।
ਉਹੀ ਆ।
ਕੋਈ ਨੀ ਕੋਈ ਨੀ ਹੋ ਜਾਊਗਾ ਤਗੜਾ। ਹੁਣ ਤੁਸੀਂ ਆ ਗਏ ਇਹਨਾਂ ਨੂੰ ਠੀਕ ਕਰ ਹੀ ਲਓਗੇ।
ਹਾਂ ਹੁਣ ਦਿੰਦੇ ਆਾਂ ਰੋਟੀ ਰਾਟੀ।
ਹਮ ਹਮ।
ਉਹਰੀ ਇੱਕ ਆਧਤ ਆ ਨਾ।
ਹਮ।
ੀਰੋ ਠੀਕ ਆ ਸੁ
ਹਾਂਜੀ-ਹਾਂਜੀ ਹੋ ਜਾਂਦਾ ਫਿਰ ਨਾ ਛੋਟੇ ਤੋਂ ਪਾ ਲਿਆ ਫਿਰ ਉਸ ਤਰਾਂ ਦੇ ਹੋ ਜਾਂਦੇ ਅੋ ਵੀ। ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਹੋ ਜਾਣਾ ਸਭ ਕੁਛ ਠੀਕ।
ਹਾਂਜੀ-ਹਾਂਜੀ।
ਤੇ ਏਦਾਂ ਹੀ ਫੇਿਰ ਹੁਣ ਚੱਲ ਜਾਂਦਾ ਵਾ ਤੇ ਆਪਣਾ ਚਲੋ ਆ ਗਏ। ਹੁਣ ਉਹਨੂੰ ਅਸੀਂ ਤਕੜਾ ਕਰ ਹੀ ਲੈਣਾ ਉਹਨੂੰ।
ਹਾਂਜੀ ਉਹ ਤੇ ਹੈ ਟੈਮ ਨਾਲ ਰੋਟੀ ਮਿਲੇਗੀ ਤੇ ਆਪੇ ਹੋ ਜਾਏਗਾ।
ਹਾਂਜੀ ਉਹੀ ਤੇ ਗੱਲ ਹੈ।
ਹਮ।
ਆਪ ਦਇਆਂ ਕਰਾਂਗੇ।
ਹਾਂਜੀ।
ਕੁਛ ਉਹਨੇ ਠੀਕ ਹੋ ਜਾਣਾ ਓਦਾਂ।
ਹਾਂ ਗਰਮੀ ਵੀ ਆ ਗਰਮੀ ਨਾਲ ਵੀ ਥੋੜੇ ਜਾਨਵਰ। ਰੋਟੀ ਪਾਣੀ ਚਜ ਨਾਲ ਖਾਂਦੇ ਨੀ ਛੱਡ ਦਿੰਦੇ ਆ।
ਗਰਮੀ ਚੱਲਦਾ ਵੀ ਹੋ ਜਾਂਦਾ ਥੋੜ੍ਹੀ ਜਿਹੀ ਗ਼ਲਤੀ ਹੋ ਗਈ ਸਾਡੇ ਕੋਲ ਕੀ ਅਸੀਂ ਧੁੱਪ ਪੈੱਦੀ ਉੱਥੇ ਰੱਖ। ਤੇ ਚਲੇ ਗਈਆਂ।
ਹਾਂਜੀ।
ਤੁਹਾਡਾ ਭਰਾ ਪੂਰਾ ਹੋਇਆ ਸੀ।
ਹਾਂਜੀ-ਹਾਂਜੀ।
ਉਹਨਾਂ ਦਿਮਾਗ ਚ ਲਿਆ ਨੀ।
ਹੂੰ ਆਹੋ ਜਾਣ ਲੱਗੇ ਫੇਰ ਸਮਝ ਨੀ ਲੱਗਦੀ ਕੀ ਕਰੀਏ ਕੀ ਨਾ ਕਰੀਏ, ਛੇਤੀ ਨਾ ਕਰਿਓ ਏਹੋ ਜੇ ਸੁਣ ਕੇ ਜਿਆ ਨੀ ਜਾਂਦਾ।
ਹਾਂ ਹਾਂਜੀ ਹਾਂਜੀ ਓਈ ਤਾਂ ਗੱਲ ਈ, ਚਲੋ ਕੋਈ ਨੀ। ਵੀ ਹੋ ਜਾਣਾ ਓਨੇ ਵੀ ਤਗੜਾ। ਪਰ ਆਪਣੇ ਗਵਾਂਢ ਗਵੂੰਢ ਚੰਗੇ ਆ।
ਹਾਂਜੀ।
ਚਾਬੀ ਦੇ ਗੇ ਸੀ। ਜਾਣ ਬਾਰ ਦੀ ਤੇ ਓ ਗੇਟ ਖੋਲ ਕੇ ਤੇ ਆਪਣਾ ਸਾਰਾ ਕੁਛ ਛੱਡ ਵੀ ਦਿੰਦਾ ਲਾਈਫ ਬਣ ਜਾਂਦਾ ਪਰ ਆਪਾ ਆਪਣਾ ਆਪਣਾ ਹੁੰਦਾ।
ਓ ਤੇ ਹੈ ਹਾਂ ਦੂਸਰਾ ਫੇਰ ਆਪਣੇ ਵਾਂਗੂ ਨੀ ਨਾ ਰੈਂਦਾ।
ਹੂੰ ਹੂੰ ਕਿੱਦਾਂ ਰੱਖਣਾ ਕਿੱਦਾਂ ਨਈ ਰੱਖਣਾ। ਤੇ ਚਲੋ, ਚਲੋ ਜਿੱਦਾਂ ਵੀ ਮੈਂ ਸਾਂਭਿਆ ਟੈਮ ਪਾਰ ਹੋ ਗਿਆ।
ਹਾਂਜੀ ਚਲੋ ਸਾਂਭ ਲਿਆ ਏਨਾ ਈ ਬੋਤ। ਪਿਆ ਹੁੰਦਾ ਐ, ਫੇਰ ਵੀ ਚਲੋ ਦੇਖਭਾਲ ਕੀਤੀ ਏਨੇ ਦਿਨ।
ਹਾਂਜੀ ਓਈ ਤੇ ਗੱਲ ਆ।
ਆਪਣੇ ਵਾਂਗੂ ਤੇ ਨਈ ਆ ਫੇਰ ਵੀ ਚਲੋ ਸਾਥ ਦਿੱਤਾ ਆਂਢ ਗੁਆਂਢ ਨੇ।
ਹਾਂ ਬੋਤ ਸਾਥ ਦਿੱਤਾ ਓਨਾਂ ਨੇ।
ਹਾਂਜੀ।
ਹਾਂ ਏ ਤੇ ਓ ਆਖਣ ਲੱਗੇ ਕੀ ਮਲਬ ਚੰਗਾ ਤੁਸੀਂ ਆ ਗਏ ਓ, ਏਦਾਂ ਏਦਾਂ। ਸਾਰਾ ਕੁਛ ਕੈਣ ਲਗੇ।
ਹਾਂਜੀ- ਹਾਂ।
ਓ ਤੇ ਐ ਸਾਰੇ ਆਂਢ ਗਵਾਂਢ।
ਹਾਂ, ਆਹੋ ਜਿਨੂੰ ਪਤਾ ਲੱਗਾ ਫੇਰ ਓਨੇ ਆਉਣਾ ਈ ਆ। ਅਫਸੋਸ ਕਰਨ ਆਸਤੇ, ਹੂੰ।
ਓਈ ਆ, ਹੋਰ ਦੱਸੋ ਤਾਡਾ ਕਿੱਦਾਂ?
ਬਸ ਠੀਕ ਆਂ, ਮੇਰੀ ਵੀ ਮੰਮੀ ਆਈ ਹੋਈ ਆ।
ਅੱਛਾ।
ਮੰਮੀ ਮੇਰੀ ਬਮਾਰ ਹੋ ਗਈ ਸੀ, ਫੇਰ ਓਨਾਂ ਨੂੰ ਦਵਾਈ ਦਵੂਈ ਲੈ ਕੇ ਦਿੱਤੀ ਆ। ਤੇ ਅੱਜ ਥੋੜੇ ਜੇ ਠੀ ਠੀਕ ਏ।
ਅੱਛਾ, ਨਈ ਦੇਖੋ ਬਜ਼ੁਰਗ ਪਿਆ ਓਨਾ ਨੂੰ ਦੇਖਣਾ ਪੈਣਾ ਗਰਮੀ ਬੜੀ ਪੈਣ ਡਈ ਆ।
ਹਾਂਜੀ।
ਤਾਡੇ ਓਥੇ ਵੀ ਪੈਂਦੀ ਹੋਣੀ ਆ।
ਬੋਤ ਗਰਮੀ ਆ ਏਥੇ ਵੀ ਬੜੀ ਗਰਮੀ ਆ ਓ ਤੇ ਗਰਮੀ ਤੋ ਹੁਣ ਬਚਾ ਕੇ ਰੱਖਣਾ ਈ ਪੈਂਦਾ।
ਹਾਂਜੀ।
ਬਜ਼ੁਰਗਾਂ ਨੂੰ ਬੱਚਿਆਂ ਦਾ ਤੇ ਜ਼ਾਦਾ ਧਿਆਨ ਰੱਖਣਾ ਪੈਂਦਾ।
ਹਾਂ, ਬੋ ਜ਼ੁਰਗ ਵੀ ਬੁੱਢੇ ਬੱਚਿਆਂ ਵਰਗੇ ਹੋ ਜਾਂਦੇ ਆ।
ਹਾਂਜੀ ਓ ਤਾਂ ਹੈ। ਅੱਛਾ, ਠੀਕ ਆ, ਮੈਂ ਨਾ ਕੰਮ ਆ ਥੋੜਾ ਜਿਆ ਫੇਰ ਬਾਦ 'ਚ ਕਰਦ ਦੀ ਤਾਨੂੰ ਠੀਕ ਏ, ਠੀਕ, ਹਾਂਜੀ। ਹਾਂਜੀ, ਹਾਂਜੀ ਠੀਕ ਏ, ਸਾਸਰੀ ਕਾਲ।
ਠੀਕ, ਸਾਸੜੀ ਕਾਲ।